ਹੈਲੋ! ਹੈਲੋ!
ਹੈਲੋ!
ਹੈਲੋ ਹਾਂਜੀ!
ਹਾਂ ਬ
ਹੈਲੋ!
ਹੋ
ਹੈਲੋ! ਹਾਂਜੀ ਸਸ ਸ੍ਰੀ ਕਾਲ!
ਜੀ ਸਸ ਸ਼੍ਰੀ ਕਾਲ।
ਹਾਂਜੀ! ਹੋਰ ਹੋਰ ਦੱਸੋ ।ਕਿਵੇਂ ਆ? ਕੀ ਹਾਲ? ਹਾਂ, ਬਸ ਫ੍ਰੀ ਹੋਏ ਸੀ ਹੁਨ। ਹਾਂ ਹੁਹ ਹੁਨੇ ਫਰੀ ਹੋਏ ਸੀਗੇ, ਖਾਨਾ ਹਾਂਜੀ ਖਾਨਾ ਬਨਨਾ ਮਤਲਬ ਕਰਕੇ ਦੁਪਹਿਰ ਦਾ ਲੰਚ, ਹੋਰ ਆਪਨੇ ਕਰ ਲਿਆ? ਆਪਨੇ ਕਰ
ਹਾਂਜੀ-ਹਾਂਜੀ, ਮੈਂ ਵੀ ਸੀ। ਕਿਓਂ ਕਿ ਲੇਟਨ ਲੱਗੀ ਸੀ, ਸੋਚਿਆ ਫੋਨ
ਅੱਛਾ-ਅੱਛਾ, ਬੱਚੇ ਰੌਲਾ ਪਾ ਰਹੇ ਹੈਨਾ? ਹੁ-ਹੁ ਹੋਰ। ਹੋਰ ਦੱਸੋ, ਹੋਰ ਅੱਜ ਕੀ ਬਨਾਇਆ? ਕੀ-ਕੀ ਖਾ ਲਿਆ ਅੱਜ? ਕੀ ਬਨਾਇਆ?
ਰੋਟੀ ਖਾਈ ਦੀ ਤੀ, ਖਾਦੀ ਸੀ। ਤੇ ਤੁਸੀ ਦੱਸੋ?
ਅਸੀਂ ਵੀ ਅੱਜ ਬਨਾਏ ਸੀ, ਛੋਲੇ ਭਠੂਰੇ ਛੋਲੇ। ਹੋਰ ਅਤੇ ਘਿਆ। ਤੇ ਦਹੀਂ ਚ ਭੱਲੇ ਪਾਏ ਸੀ। ਤੇ ਹਾਂਜੀ-ਹਾਂਜੀ ਅੱਜ ਸਾਡੇ ਬੱਚੇ ਆ ਰਹੇ। ਬੱਚੇ ਆ ਰਹੇ ਸੀ ਅੱਜ, ਨਾਨੀ ਘਰ। ਤੇ ਉਹਨਾਂ ਫਿਰ ਬੱਚੇ ਕਹਿ ਰਹੇ ਕਿ ਨਾਨੀ ਘਿਓ ਪਾਓ। ਵੈਸੇ ਈ ਖਾਨੇ ਨੇਂ, ਮਤਲਬ ਦਹੀਂ ਪੱਲੇ ਖਾਨੇ ਐਂ। ਤੇ ਮੈਂਨੇ ਕਿਹਾ ਵੀ ਚਲ ਖਾ ਲੈਨ ਹੰ ਚਲੋ ਤੁਸੀ ਦ ਦੱਸੋ, ਹੋਰ ਵਧੀਆ?
ਹਾਂਜੀ-ਹਾਂਜੀ ਮੈਨੂੰ ਤਾਂ ਨਾਂ ਵ ਛੋਲੇ, ਅਹ ਮੈਨੂੰ ਨਾਂ ਓਹ-ਓਹ ਦਹੀ ਭੱਲੇ ਦੀ ਰੈਸਿਪੀ ਚਾਹੀਦੀ ਸੀ, ਹਾਂਜੀ। ਹਾਂਜੀ।
ਹਾਂਜੀ, ਬਸ ਦਹੀਂ ਮਤ ਤਲਬ, ਆਹ ਜਿਹੜੀ ਮਾਹ ਦਾਲ ਹੁੰਦੀਏ ਕਿ ਯੈਲੋ ਵਾਲੀ। ਤੇ ਇੱਕ ਬਲੈਕ ਵਾਲੀ ਹੁੰਦੀਏ, ਬਲੈਕ ਵਾਲੀ ਇੱਕ ਵਾਈਟ ਵੀ ਮਿਲਦੀ ਏ ਨਾ। ਤੇ ਹਾਂਜੀ, ਤੇ ਉਹਨਾਂ ਨੂੰ ਮਤਲਬ ਰਾਤ ਨੂੰ ਭਿਯੋ ਦੋ। ਤੁਸੀ ਦੋਨਾਂ ਨੂੰ ਮਿਕਸ ਕਰਕੇ, ਤੇ ਅਸੀ ਤਾ ਮਿਕਸ ਹੀ ਭਿਯੋ ਦੇਨੇਂ ਹੁੰਨੇਂ ਆਂ। ਤੇ ਦੋਨਾਂ ਨੂੰ ਮਿਕਸ ਕਰ। ਕੇ ਭਿਜੋ ਦੋ, ਤੇ ਸੁਵੇਰੇ ਮਤਲਬ ਉਹਨੂੰ ਬਈ ਤੁਸੀ ਗਰਾਇੰਡ ਕਰ ਲਓ। ਤੇ ਇਹ ਸੀ ਵਈ ਜਿਆਦਾਤਰ ਤਾ ਮੂੰਗੀ ਦੀ ਦਾਲ ਨੂੰ ਅਸੀ, ਜਿਹੜੀ ਜੈਲੋ ਵਾਲੀ ਦਾਲ ਹੁੰਦੀ ਹੈ ਮੂੰਗੀ ਦੀ। ਤੇ ਉਹਨੂੰ ਵੀ ਅਲੱਗ ਮਤਲਬ, ਗ ਉਮ ਗ੍ਰਰਾਇੰਡ ਕਰਦੇ ਆਂ, ਤੇ ਵਾਈਟ ਵਾਲੀ ਨੂੰ ਅਲੱਗ ਕਰ ਇਹ ਕਰਦੇ ਹਾਂ। ਤੇ ਫੇਰ ਉਸ ਤੋਂ ਬਾਅਦ, ਇਹਦੇ ਤਾ ਜਿਹੜੇ
ਇਹ ਕੁਛ ਮੈਨੂੰ ਨਾ ਮੈਂ ਪੁੱਛਨਾ ਸੀ ਕਿ, ਤੁਸੀ ਇਹਨੂੰ ਪਾਨੀ ਚ ਪਾਈ ਸੀ ਕਿ ਦਾਲ ਨੂੰ, ਦਾਲ ਨੂੰ ਪਾਨੀ ਚ। ਪਾਇਆ ਸੀ, ਅੱਛਾ-ਅੱਛਾ।
ਹਾਂਜੀ ਰਾਤ ਨੂੰ ਭਿਜੋਨੀ ਆ ਉਹ, ਰਾਤ ਨੂੰ ਭਿਜੋ ਜੇ ਆਪਾ ਅ ਕ ਦੁਪਹਿਰੇ ਬਣਾਉਨੀ ਆ ਨਾ ਵੀ ਜੇ ਅਗਲੇ ਦਿਨ ਦੁ ਦੁਪਹਿਰੇ ਬਣਾਉਨੇ ਐਂ, ਫੇਰ ਅਸੀ ਰਾਤੀ ਭਿਜੋਵਾਂਗੇ ਉਹਨੂੰ। ਤੇ ਰਾਤੀ ਭਿਉਂ ਕੇ ਉਹਨੂੰ, ਤੇ ਫੇਰ ਉਹਨੂੰ ਸੁਵੇਰੇ ਗ੍ਰੈਂਇੰਡ ਕਰ ਲਓ। ਹੈਲੋ। ਹੈਲੋ। ਹੈਲੋ। ਹੈਲੋ।